ਸਤਿ ਸ੍ਰੀ ਅਕਾਲ। ਜੀ।
ਸਸ ਰੀ ਕਾਲ।
ਹੋਰ ਕੀ ਹਾਲ ਚਾਲ ਜੀ।
ਬਸ ਵਧੀਆ, ਤੁਸੀਂ ਸੁਣਾਓ ਤੁਸੀਂ ਕਿਵੇਂ ਹੋ?
ਬਸ ਵਧੀਆ ਕੀ ਕਰ ਰਹੇ ਸੀ?
ਬਸ ਬੈਠੀ ਸੀ। ਤੁਸੀ ਸੁਣਾਓ ਕੀ ਕਰਦੇ ਪਏ ਸੀਂ ਹੋ ਗਿਆ ਤੁਹਾਡਾ ਡਿਨਰ?
ਹਾਂਜੀ ਡਿਨਰ ਹੋ ਗਿਆ ਬਸ ਉਹ ਬੱਚੇ ਤਾ ਕਰ ਰਹੇ ਸੀ।
ਹਮ ਅੱਛਾ ਜੀ ਲੋ ਕਲੀ ਨੇ ਤੁਹਾਡੀ ਭੂਆ।
ਹਾਂਜੀ-ਹਾਂਜੀ ਤੇ ਉਹ ਬੱਚੇੇ ਤੰਗ ਕਰਦੇ ਪਏ ਸੀ। ਤੇ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਅੱਜ ਮੈਂ ਇੱਥੇ ਹੀ ਘੁੰਮਾ ਹੀ ਲਿਆਵਾਂ ਕਿਤੇ। ਹਾਂਜੀ ਬਸ ਉਹ ਖੇਲ ਰਹੇ ਨੇ ਬੱਚੇ ਹੁਣ। ਤੇ ਫਿਰ ਉਹ ਮੈਂ ਲੱਗੇ ਸੀ ਡਿਨਰ ਕੀਤਾ ਭੂਆ ਨੇ ਪਕੌੜੇ ਵਗੈਰਾ ਬਣਾਏ, ਦਾਲ ਸੀ ਮਜੇ ਨਾਲ ਰੋਟੀ-ਰੂਟੀ ਖਾਧੀ ਬੱਚਿਆਂ ਨੇ ਸਾਰਿਆਂ ਨੇ ਹੁਣ ਬੱਚੇ ਆਪਣਾ ਮਜ਼ਾ ਕਰਦੇ ਪਏ ਨੇ।
ਹਾਂ ਮੈਂ ਵੀ ਕਵਾ ਮੈਂ ਕਿਹਾ ਕਾਫੀ ਲੇਟ ਹੋ ਗਏ ਨੇ ਇਸ ਟਾਈਮ ਫੋਨ ਕੀਤਾ।
ਨਹੀਂ ਬਸ ਉਹ ਫਿਰ ਮੈਂ ਗਈ ਰ ਸੀ ਨਾ ਫਿਰ ਹੁਨ ਉੱਥੋਂ ਆਈ ਆ ਮੈਂ ਤੇ ਮੈਂ ਕਿਹਾ ਚਲੋ ਹੁਣ ਕਾਲ ਹੀ ਕਰ ਲਵਾਂ ਇੱਕ ਤੇ ਫਿਰ ਰ ਮੈਨੂੰ ਟਾ
ਤਾ।
ਫੇਰ ਉਹ ਆਏ ਵੀ ਦੂਰੋ ਸੀ ਨਾ ਫਿਰ ਮਿਲ ਕੇ ਵੀ ਆਉਨਾ ਜ਼ਰੂਰੀ ਸੀ ਉਹਨਾ ਨੂੰ।
ਨਹੀਂ ਬਹੁਤ ਸਹੀ ਕੀਤਾ ਤੁਸੀਂ ਮੈਨੂੰ ਕਾਲ ਕੀਤੀ।
ਹਾਂਜੀ ਹੋਰ ਤੁਸੀਂ ਦੱਸੋ ਹਾਂਜੀ-ਹਾਂਜੀ ਤੁਸੀਂ ਦੱਸੋ ਹੋਰ।
ਬਸ ਮੈਂ ਵੀ ਡਿਨਰ ਕੀਤਾ ਸੀ। ਤੇ ਡਿਨਰ ਕਰਕੇ ਮੈਂ ਵੀ ਐਵੇਂ ਅਸੀਂ ਕੀ ਦਾਲ ਬਣਾਈ ਸੀ ਤੇ ਦਾਲ ਫੁਲਕਾ ਖਾਧਾ ਰਾਤੀ ਨਾ।
ਅੱਛਾ-ਅੱਛਾ ਜੀ।
ਤੁਸੀਂ ਦੱਸੋ ਹਾਂਜੀ-ਹਾਂਜੀ। ਬਸ ਸਭ ਵਧ ਧੀਆ ਮੈਂ ਵੀ ਬਸ ਡਿਨਰ ਕੀਤਾ ਤੇ ਡਿਨਰ ਕਰਕੇ ਵੋਕ ਹੀ ਕਰਦੀ ਪੀ ਸੀ ਮੈਂ ਕਿਹਾ ਚੱਲ ਇੱਕ ਦੋ ਚੱਕ ਕਰ ਲਗਾ ਲਾ।
ਹਾਂਜੀ-ਹਾਂਜੀ ਉਹਦੇ ਨਾਲ ਥੋੜ੍ਹਾ ਜਹਾ ਹਲਕਾ ਹੋ ਜਾਂਦਾ ਨਾ ਫਿਰ ਖਾਧਾ ਪੀਤਾ ਵੀ।
ਹਾਂ ਨਹੀਂ ਉਹੀ ਹੁੰ ਦਾ ਵੇ ਖਾਂ ਪੀਲੋ ਨਾ ਇੱਕ ਦੋ ਚੱਕਰ ਲੱਗ ਜਾਣ ਫਿਰ ਨਹੀਂ ਤੇ ਇਕਦਮ ਨਾ ਹੇ ਕੁਛ ਲੇਟ ਵੀ ਹੋ ਗਿਆ।
ਹੋਰ ਦੱਸੋ ਤੁਸੀਂ ਹੈਲੋ ਹੈਲੋ ਹੈਲੋ ਹੈਲੋ ਹੈਲੋ